ਹਾਂਜੀ, ਸ਼ਸ਼੍ਰੀਕਾਲ
ਸ਼ਸੀਕਾਲ ਜੀ, ਹੋਰ ਕਿਵੇਂ ਓ ਤੁਸੀਂ ਠੀਕ ਓ?
ਵਧੀਆ ਤੁਸੀਂ ਸਣਾਓ?
ਵਧੀਆ ਘਰ ਪਰਿਵਾਰ ਸਭ ਵਧੀਆ?
ਸਭ ਵਧੀਆ।
ਹਾਂਜੀ, ਅੱਜ -ਕੱਲ ਦਾ ਵੈਦਰ ਦੇਖਿਐ ਕਿੰਨਾ ਚੇਂਜ ਹੋ ਰਿਐ ਵੈਦਰ ਵਿਚ? ਇਕ ਦਮ ਗਰਮੀ ਹੋ ਜਾਂਦੀ ਐ, ਇਕ ਦਮ ਸਰਦੀ ਹੋ ਜਾਂਦੀ ਐ, ਕਦੇ ਬਾਰਿਸ਼ ਹੋਏਗੀ ਕਦੇ ਨਾਲੇ ਧ ਅਗਲੇ ਦਿਨ ਨਾਲੇ ਧੁੱਪ ਨਿਕਲ ਜਾਂਦੀ ਐ, ਜੂਨ ਜੁਲਾਈ ਦੇ ਮੋਸਮ ਚੱਲ ਰਏ ਨੇ ਵੇਖੋ ਇਸ ਟਾਈਮ ਕਿੰਨੀ ਗਰਮੀ ਹੁੰਦੀ ਸੀਗੀ। ਪੈਲੇ ਟਾਈਮ ਤੇ, ਹੁਣ ਤੇ ਓਹੀ ਤੇ ਹੁਣ ਤਾਂ ਦੇਖੋ ਰੱਬ ਦੀ ਕਿਰਪਾ ਵੀ ਕਿੰਨੀ ਹੁੰਦੀ ਐ, ਇਸ ਮੌਸਮ ਇਤੇ ਕੇਂਦੇ ਬਾਰਿਸ਼ ਹੁੰਦੀ ਨੀ ਸੀਗੀ ਪੇਲਾਂ, ਤੇ ਹੁਣ ਮਤਲਬ ਇਸਸਾਬ ਹੋਣ ਲੱਗੇਐ ਮੌਸਮ ਕਿ ਬਾਰਿਸ਼ ਇੱਕਦਮੇ ਈ ਪੈ ਜਾਂਦੀ ਐ, ਹੁਣ ਵੀ ਦੇਖੋ ਠੰਡਾ ਮੌਸਮ ਬਣੇਆ ਹੋਏਆ ਬਾਰ ਮੀਂਅ ਵਾਲਾ।
ਅੱਛਾ।
ਹਾਂਜੀ ਹੋਰ, ਤਾਡੇ ਕੀ ਵਿਚਾਰ ਨੇ ਵੈਦਰ ਦੇ?
ਹਜੇ ਸ਼ੁਰੂ ਐ। ਮਤਲਬ ਇੰਨੀ ਜ਼ਾਦਾ ਗਰਮੀ ਕਿ ਬਾਰਿਸ਼ ਹੁੰਦੀ ਏ ਦੂ ਮਿੰ ਦੋ ਮਿੰਟ ਬਾਰਿਸ਼ ਹੁੰਦੀ ਏ ਨਾਲੀ ਇੰਨੀ ਤੇਜ਼ ਧੁੱਪ ਨਿਕਲ ਜਾਂਦੀ ਔਰ ਇੰਨੀ ਗਰਮੀ ਹੋ ਜਾਂਦੀ ਐ, ਮਲਵ ਏਂਨੀ ਗਰਮ ਹਵਾ, ਮਲਵ ਬਿਲਕੁਲ ਵੀ ਠੰਡੀ ਹਵਾ ਨੀ ਗੀ ਕੁਛ ਨੀਗਾ, ਅਗਰ ਅਸੀਂ ਬੋਹਤ ਗਰਮੀ ਪੈ ਰੀਐ ਦੋ ਮਿੰਟ ਵੀ ਬਾਅਰ ਨਿਕਲ ਜਾਈਏ ਤੇ ਬੋਡੀ ਤਾਂ ਸੜਨ ਲੱਗ ਜਾਂਦੀ ਐ, ਕਾਲੀ ਪੈ ਜਾਂਦੀ ਐ, ਸ਼ਸ ਬੌਤ ਗਰਮੀ ਐ ਏਧਰ।
ਗਰਮੀ ਸੇਮ-ਸੇਮ ਸਭ ਜਗ੍ਹਾ ਐਵੇਂਈ ਚੱਲ ਰਿਐ, ਗਰਮੀ
ਮੀਂ ਕਰ ਕੇ ਬਚ ਚੱਕਰ ਆ ਰੇਆ, ਹਿਊਮਿਨਿਟੀ ਹੋ ਰੀਏ
ਹਾਂਜੀ- ਹਾਂਜੀ। ਕੈਂਦੇ ਨੇ ਜਿੰਨਾ ਤੁਸੀਂ ਹਾਈਡ੍ਰੇਜਨ ਮਤ ਲਵ ਜਿੰਨਾ ਤੁਸੀਂ ਲਿਕੁਿਡ ਫੌਮ ਇਚ ਲੈ ਸਕਦੇਓ ਨਾ ਓਨਾ ਤੁਸੀਂ ਲਉ, ਪਰ ਸ ਕਈ ਸਾਡੇ ਵਰਗੇ ਤੇ ਮਤਲਬ ਸ਼ੁਰ ਤੋਂ ਹੀ ਨੀ ਮਤਲਬ ਲਿਕੁਇਡ ਜਿਆਦਾ ਲੈ ਹੀ ਨੀ ਸਕਦੇ ਨੀ ਪਰ ਜਾਂਦਾ ਪੀਤਾ ਹੀ ਨੀ ਜਾਂਦਾ।
ਲਿਕੁਇਡ ਵਿੱਚ ਵੀ ਅਸੀਂ ਜ਼ਿਆਦਾਤਰ ਨਿੰਬੂ ਪਾਣੀ ਈ ਪੀ ਸਕਦੇ ਆ ਇਸ ਟਾਈਮ ਇਚ ਕਿਉਂਕਿ, ਅਗਰ ਅਸੀਂ ਪੀਏ ਗੁਲੂਕੋਨ ਡੀ ਵਗੈਰਾ ਐ ਸਭ ਕੁਛ ਐ ਤੇ ਫਿਰ ਠੰਡਾ ਵੀ ਹੁੰਦਾ, ਅੰਦਰ ਜਾ ਕੇ ਨੁਕਸਾਨ ਵੀ ਕਰਦਾ। ਬੱਚਿਆਂ ਲਈ ਵੀ ਰਿਸਕੀ ਐ ਅਸੀਂ ਐ ਸੋਚ ਸਕਦੇ ਕਿ ਇੱਕ ਦਿਨ ਇਚ ਇੱਕ ਵਾਰੀ ਨਿੰਬੂ ਪਾਣੀ ਜ਼ਰੂਰ ਪੀਏ ਨਿੰਬੂ ਪਾਣੀ ਨਾਲ ਸਾਡਾ ਸਰੀਰ ਇਚ ਅੰਦਰ ਜਾ ਕੇ ਗਰਥੋ ਗਰਮੀ ਬਾਅਰ ਆਏਗੀ
ਹਾਂਜੀ ਜਿਹੜੇ ਸਾਡੇ ਫੈਮਿਲੀ ਮੈਂਬਰਸ ਨੇ ਡੇਲੀ ਦੇਖੋ ਬਾਹਰ ਜਾਂਦੇ ਨੇ ਨਾ ਰਾਤੀ ਘਰ ਆਉਂਦੇ ਨੇ ਉਹਨਾਂ ਨੂੰ ਕਿੰਨੇ ਹੀ ਲਿਕੁਿਡ ਫੋਮ ਦੀ ਲੋੜ ਹੈਗੀ ਹੈ ਕਿ ਆਪਾਂ ਵੀ ਕਿੰਨਾ ਲਿਕੁਿਡ ਲਈਏ। ਫਿਰ ਸੇ ਅਗਰ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਦੇ ਦੋ। ਇੱਕ ਰਾਤ ਸ਼ਾਮੀ ਵੇਲੇ ਨਾਲੇ ਦੋ-ਦੋ ਗਿਲਾਸ ਘੱਟ ਤੋਂ ਘੱਟ
ਪੀ ਨਹੀਂ ਚਾਹੀਦੇ। ਹਾਂ ਜਾਂ ਨਿੰਬੂ ਪਾਣੀ ਦੇ ਦੋ ਜਾਂ ਲਿਮਕਾ ਦੇ ਦੋ। ਇਦਾਂ ਦਾ ਦੇ ਦੋ ਜਾਂ ਫਿਰ
ਜਿੰਨਾ ਵੀ ਕੋਲਡਰਿੰਸ ਹੋ ਗਈ ਜਿਹੜੇ ਪੈਕਿੰਗ ਵਾਲੇ ਫੂਡ ਹੋ ਗਏ। ਜਾਂ ਬੋਟਲਸ ਵਗੈਰਾ ਹੋ ਗਏ ਇਹਨਾਂ ਕਹਿ ਜ਼ਿਆਦਾਤਰ ਅਵਾਈਡ ਹੀ ਕਰ।
ਪਰ ਲਿਮਕਾ ਪੀਸ ਹਾਂ ਲਿਮਕਾ ਪੀ ਸਕਦੇ ਜਿਵੇਂ ਕੋਲਡ ਹੋ ਗਈ ਜਾਂ ਐ ਰੀਅਲ ਜੂਸ ਵਗੈਰਾ ਹੋ ਗਏ ਐ ਅੱਛੇ ਨਹੀਂ ਹੁੰਦੇ ਸਰੀਰ ਲਈ ਸਾਡੇ ਫਰੂਟੀ ਅੱਛੀ ਨਹੀਂ ਹੁੰਦੀ ਸਾਡੀ ਬੋਡੀ ਲਈ।
ਹਾਂਜੀ ਬਿਲਕੁਲ ਬਿਲਕੁਲ।
ਇਸ ਮੌਸਮ ਵਿੱਚ ਜ਼ਿਆਦਾਤਰ ਫਰੂਟ ਵੀ ਖਾਣਾ ਚਾਹੀਦਾ ਹੈ ਜ਼ਿਆਦਾਤਰ ਮੁਸੰਮੀ ਖਾਓ। ਮੌਸੰਮੀ ਨਾਲ ਵਿਸ਼ ਕ ਹਾਂਜੀ ਵੋਟਰਮੈਲਨ ਖਾਓ ਇਹਦੇ ਚ ਵੀ ਪਾਣੀ ਹੁੰਦਾ ਸਾਡੇ ਅੰਦਰ ਸਰੀਰ ਜਿੰਨਾ ਪਾਣੀ ਦੀ ਕਮੀ ਹੋਏਗੀ ਉਹ ਪੂਰੀ ਕਰੇਗਾ।
ਬਿਲਕੁਲ ਬਿਲਕੁਲ ਇਹ ਤੇ ਕਹਿੰਦੇ ਪੱਪੇ ਹੋ ਗਿਆ। ਕੀ ਬੋਲਦੇ ਨੇ ਰਹਿੰਦੇ ਤਰਬੂਜ ਹੋ ਗਿਆ ਤਰਬੂਜ, ਖਰਬੂਜਾ, ਤਰਬੂਜੇ ਤਰਬੂਜ ਖਰਬੂਜ ਵਗੈਰਾ ਇਹ ਇਹ ਇਹਨਾਂ ਚ ਪਾਣੀ ਨਾ ਬਰਪੂਰ ਪੂਰੇ ਹੀ ਮਾਤਰਾ ਚ ਪਿਆ ਹੁੰਦਾ ਹੈ। ਫਰੂਟਸ ਵਿੱਚ ਇਹ ਤੁਸੀਂ ਇੱਕ ਵੀ ਆਧਾ ਵੀ ਤੁਸੀਂ ਖਾ ਲਓਗੇ ਤੁਹਾਡੇ ਮਤਲਬ ਤੁਹਾਨੂੰ ਪਾਣੀ ਨਾ ਵੀ ਪੀਏ ਤੁਹਾਡੀ ਪਾਣੀ ਦੀ ਕਮੀ ਪੂਰੀ ਕਰ ਦੇਗਾ ਹਾਂਜੀ ਉਹੀ ਤੇ
ਵੈਦਰ ਇਦਾਂ ਹੈ ਕਿ ਮਿੰਟ 'ਚ ਬਾਰਿਸ਼ ਮਿੰਟ 'ਚ ਧੁੱਪ ਮਿੰ ਮਿੰਟ ਇਚ ਮਤਲਬ ਹਵਾ ਚੱਲਣ ਲੱਗ ਜਾਏਗੀ ਤੂਫਾਨ ਆਜੇਗਾ ਮਤਲਬ ਕੋਈ ਹੈ ਨਹੀਂ ਮੌਸਮ ਇੰਨਾ ਬੇਕਾਰ ਹੋਇਆ ਇਸ ਟਾਈਮ ਚਿਪਚਿਪਾ ਆ ਵੈਦਰ ਨਹਾ ਕੇ ਆਓ ਦਿਲ ਨੀ ਐਵੇਂ ਲੱਗਦਾ ਜਿੱਦਾਂ ਅਸੀਂ ਨਾਤੇ ਹੀ ਨਹੀਂ ਗਏ ਬੋਰਡੀ ਚਿਪ-ਚਿਪ ਹੁੰਦੀ ਹੈ।
ਸੇਮ ਇਦਾਂ ਦਾ ਸੇ ਇਦਾਂ ਹੀ ਚੱਲ ਰਿਹਾ ਅੱਜ ਕੱਲ ਵੈਦਰ ਹੈ ਮਤਲਬ ਕੁੱ ਕੁਛ ਨੀ ਕਹਿ ਸਕਦੇ ਰੱਬ ਦੀ ਕੀ ਕੀ ਕਿਰਪਾ ਉਹ ਚੱਲ ਰਹੀ ਹੈ। ਕਦੇ ਗਰਮੀ ਕਰਦੇ ਨੇ ਰੱਜ ਕੇ ਕਦੇ ਸਰਦੀ ਪਾ ਜਾਂਦੇ ਨੇ ਕਦੇ ਬਾਰਿਸ਼ ਵੀ ਰੱਜ ਕੇ ਪਾਉਂਦੇ ਨੇ ਫਿਰ ਲਾਈਟ ਵਾਲੇ ਉੱਤੋਂ ਲਾਈਟਾਂ ਲਾਈਟ ਕੱਟ ਦੇਣਗੇ ਸਾਰਾ
ਹਾਂ ਸਾਰਾ ਦਿਨ ਲਾਈਟ ਨੀ ਆਏਗੀ ਫਿਰ ਸਾਰਾ ਦਿਨ ਇੱਧਾਂ ਹੀ ਬੈਠੇ ਰਹੋ ਗਰਮੀ ਵਿੱਚ।
ਹਾਂਜੀ ਹਾਂਜੀ
ਹੂੰ,,,
ਹੋਰ ਵੀ ਕੀ ਪਤਾ ਹੋ ਵੀ ਸਕਦਾ ਮੀਂਹ
ਹੁਣ ਹੋ ਸਕਦਾ ਸ਼ਾਮੀ ਦੇਖੋ ਸਵੇਰੇ ਮੌਸਮ ਇੰਨਾ ਗਰਮ ਰਹਿੰਦਾ ਸ਼ਾਮੀ ਮੌਸਮ ਅੱਛਾ ਹੋ ਜਾਂਦਾ ਐ ਫਿਰ ਥੋੜੀ ਦੇਰ ਬਾਅਦ ਇੰਨੀ ਦੇਰ ਇੰਨੀ ਗਰਮ ਹਵਾ ਚੱਲਣ ਲੱਗ ਜਾਂਦੀ ਐ ਕਿ, ਸਾਨੂੰ ਬਰਦਾਸ ਹੀ ਨਈ ਹੁੰਦੀ ਇੰਨੀ ਗਰਮ ਹਵਾ
ਕਹਿੰਦੇ ਦੇਖੋ ਆਪਾਂ ਹੈਗੇ ਆ ਇਨਸਾਨ ਆਪਾਂ ਗਰਮੀ ਬਰਦਾਸ ਨਹੀਂ ਪਾ ਰਹੇ ਉਹ ਜਿਹੜੇ ਦੇਖੋ ਬਰਡਸ ਹੁੰਦੇ ਨੇ ਨਾ ਬਰਡਸ ਹੋ ਗਏ ਨੀਚੇ ਜਿਹੜੇ ਧਰਤੀ ਦੇ ਅੰਦਰ ਰਹਿੰਦੇ ਨੇ ਜਿਹੜੇ ਧਰਤੀ ਦੇ ਉੱਪਰ ਚੱਲਦੇ ਨੇ ਜੀਵ ਉਹ ਕਿਵੇਂ ਕਟਦੇ ਹੋਣੇ ਦੇਖੋ ਰੱਬ ਨੇ ਕਿਵੇਂ ਕਿਰਪਾ ਕੀਤੀ ਹੋਈ ਐ ਇਹਨੂੰ ਠੰਡ ਨੀ ਲੱਗੀ। ਉਹਨਾਂ ਨੂੰ ਗਰਮੀ ਨੀਂ ਲੱਗਦੀ ਉਨਾਂ ਨੂੰ ਮਤਲਬ ਕਿਸੇ ਵੀ ਚੀਜ਼ ਦੀ ਲੋੜ ਨੀਂ ਪੈਂਦੀ ਜਿਵੇਂ ਸਾਡੇ ਸਾਨੂੰ ਪੈਂਦੀ ਹੈਗੀ ਐ ਵੀ ਹਾਂ ਮਤਲਬ ਸਰਦੀ ਵਿੱਚ ਸਾਨੂੰ ਕੰਬਲਾਂ ਦੀ ਲੋੜ ਪੈਂਦੀ ਆ ਨਾ ਗਰਮੀ ਸਾਨੂੰ ਏਸੀ ਚਾਹੀਦੇ ਹੁੰਦੇ ਨੇ।
ਹਾਂ
ਕਿੰਨੀ ਸਾਰੇ ਰੱਬ ਨੇ ਸਾਡੇ ਕਿੰਨੀ ਹੀ ਫੈਸਿਲਿਟੀਸ ਦਿੱਤੀ ਹੋਈਆਂ ਨੇ। ਹਾਲਾਂਕਿ ਸਾਨੂੰ ਉਨਾਂ ਦਾ ਮਤਲਬ ਸ਼ੁਕਰ ਧੰਨਵਾਦ ਆਪਾਂ ਕਰਦੇ ਹੀ ਨਈ ਫਿਰ ਵੀ।
ਫਿਰ ਵੀ ਨੀ ਕਰਦਾ ਹਾਂ ਫੇਰ ਵੀ ਅਸੀਂ ਕਹਿਣੇ ਆ ਹਾਏ, ਰੱਬ ਨੇ ਕਿੰਨੀ ਗਰਮੀ ਪਾਈ ਹੋਈ ਏ। ਇੰਨਾ ਗੰਦਾ ਮੌਸਮ ਹੈ ਤੋਂ ਅੱਛਾ ਸਰਦੀ ਹੋ ਜਾਂਦੀ ਏਹ ਗਰਮੀ ਕਿਉਂ ਬਣਾਈ ਹੋਈ ਐ।
ਬਿਲਕੁਲ ਕੇ ਆਪਾਂ ਸੋਚਦੇ ਆ ਨਾ ਵੈਸੇ ਰੀਅਲਟੀ
ਵੀ ਵੱਢਦੇ ਆ, ਦਿਲ ਈ ਨੀ ਕਰਦਾ ਕੁਛ ਕਰਨ ਤੇ ਇੰਨੀ ਗਰਮੀ ਲੱਗਦੀ ਐ। ਕਿ ਦਿਲ ਕਰਦਾ ਬਸ ਕੁਛ ਨਾ ਕੁਛ ਬਾਹਰੋਂ ਦੀ ਬਣਿਆ ਆ ਜੇ ਇੰਨੀ ਗਰਮੀ ਚ ਅਸੀ ਘਾਰ ਨੀ ਬਣਾਣਾ।
ਸੇਮ-ਸੇਮ ਏਦਾਂ ਹੀ ਹੁੰਦਾ ਮਤਲਬ ਕਹਿੰਦਾ ਕਿ ਮਤਲਬ ਤੁਸੀਂ ਦੋ ਮਿੰਟ ਤੁਸੀਂ ਝਾੜੂ ਵੀ ਮਾਰੋਗੇ ਨਾ ਓਦੇ ਚ ਇਨਾ ਪਸੀਨਾ ਪਸੀਨ ਟੱਪ ਟੱਪ ਹੋਏਗਾ ਤੁਸੀਂ ਕਹੋਗੇ ਬਸ ਛੱਡ ਕੇ ਨਹਲਾ ਲੈ ਪਹਿਲੇ
ਪੂਰੀ ਬੋਡੀ ਗਿੱਲੀ ਹੋ ਜਾਏਗੀ।
ਹਾਂਜੀ-ਹਾਂਜੀ
ਹਾਂ
ਆਪਾ ਪਤਾ ਕੀ ਸੋਚਦੇ ਸੀਗੇ ਪਹਿਲਾਂ ਕਿ ਜਿਵੇਂ ਤੁਸੀਂ ਸਰਦੀ ਚ ਰੱਬ ਗਰਮੀ ਪਾਦਿਆ ਕਰੋ ਸਾਨੂੰ ਗਰਮੀ ਦੀ ਲੋੜ ਪੈਂਦੀ ਐ ਓ ਗਰਮੀ ਸਾਨੂੰ ਸਰਦੀ ਪਾ ਦਿਆ ਕਰੋ। ਕਿ ਸਾਨੂੰ ਮਤਲਬ
ਪਹਿਲਾ ਟਾਈਮ ਤਾਂ ਏਦਾਂ ਸੀ ਕਿ ਬੱਚੇ ਸ ਅ ਅਸੀ ਸੀ ਜਿੱਦਾਂ ਸਾਨੂੰ ਗਰਮੀ ਲੱਗਦੀ ਨੀਂ ਸੀ। ਅਸੀਂ ਇੰਨਾ ਖੇਲਦੇ ਸੀ ਇਨਾ ਖੇਲਦੇ ਸੀ ਇੰਨੀ ਧੁੱਪ ਚ ਵੀ ਖੇਲਦੇ ਸੀ ਹੁਣ ਅੱ ਜ ਕੱਲ੍ਹ ਬੱਚੇ ਖੇਲਦੀਆ ਅਸੀ ਕਹਿੰਦੇ ਹਾਏ ਇੰਨੀ ਗਰਮੀ ਚ ਬੱਚੇ ਖੇਲਦੇ ਪਏ ਆ ਨਾ ਖੇਲੋ ਬੜੀ ਗਰਮੀ ਏ
ਬਿਲਕੁਲ, ਹਾਂਜੀ, ਅੱਜ-ਕੱਲ੍ਹ ਦੇਖੋ ਨਾ ਬਿਮਾਰੀਆਂ ਵੀ ਤੇ ਕਾਫੀ ਚੱਲ ਗਈਆਂ ਨੇ ਜਿੰਨੇ-ਜਿੰਨੇ ਸ ਫੈਸਿਲਿਟੀਜ਼ ਵਧੀਆ ਨੇ ਉਵੇਂ ਬਿਮਾਰੀਆਂ ਵੀ ਕਿੰਨੀਆਂ ਵੱਧ ਗਈਆਂ ਨੇ ਦੇਖੋ ਪਹਿਲੇ ਨਾ ਡਾਇਬਿਟੀਜ਼ ਹੁੰਦਾ ਸੀਗਾ, ਨਾ ਬੀ ਪੀ ਨਾ ਸ਼ੂਗਰ। ਨਾ ਥਾਈਰੋਡ ਏਹ ਤੇ ਹੁਣ ਜਾ ਕੇ ਹੋਣੀ ਆ ਜਿਵੇਂ ਜਿਵੇਂ ਸਾਨੂੰ ਫੈਸਨ ਵਿਚ ਸਾਨੂੰ ਸੁੱਖ ਮਿਲਰੇ ਨਾ ਮਸ਼ੀਨਾਂ ਆ ਗਈ ਦੇਖੋ ਕੱਪੜੇ ਧੋਣ ਵਾਲੀਆ ਪਹਿਲਾਂ ਤਾਂ ਬੰਦੇ ਹੱਥ ਨਾਲ ਧੋਦੇ ਸੀਗੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਸਾਡੇ ਨਾਨੀ ਦਾਦੀ ਟਾਈਮ ਤੇ ਤੇ ਹੁਣ ਚੱਲੀਆਂ ਨੇ ਮਸ਼ੀਨਾਂ ਬਈ ਸਭ ਕੁਛ ਪਏ ਔਟੋਮੈਟਿਕ ਚੱਲ ਗਈਆਂ ਫੁੱਲੀ ਟੋਮੈਟਿਕ ਕੁਛ ਵੀ ਨੀ ਕਰਨਾ ਹੁੰਦਾ ਕਿੰਨਾ ਸੁੱਖ ਹੋ ਗਿਆ।
ਹਾਂ ਪਹਿਲੇ ਕੱਪੜੇ ਧੋਂਦੇ ਸੀ ਲੋਕੀਂ ਨਦੀਆਂ ਤੇ ਜਾ ਕੇ ਧੋਂਦੇ ਸੀ ਹੁਣ ਅੱਜ ਕੱਲ੍ਹ ਦੇ ਘਰ ਮੋ ਟਰਾ ਲੱਗੀਆਂ ਦੀਆਂ ਟੂਟੀਆਂ ਲੱਗੀਆਂ ਤੇ ਹਰ ਚੀਜ਼ ਇਹ ਘਰ ਪਹਿਲੇ ਇਹਨਾਂ ਨੇ ਨਾਣਾ ਵੀ ਨਦੀਆਂ ਤੇ
ਹਾਂਜੀ ਦੇਖੋ ਖੂਏ ਵਿੱਚੋਂ ਪਾਣੀ ਕੱਢਨਾ ਹਨਾ ਕਿੰਨਾ ਔਖਾ ਫਿ ਘਰ ਲੈ ਕੇ ਜਾਣਾ ਬਾਲਟੀ ਭਰ ਕੇ।
ਹਮ
ਇਹ ਤੇ ਹੁਣ ਜਿੰਨੀ ਜਿੰਨੀ ਫੈਸਿਲਿਟੀਜ਼ ਵਧੀ ਜਾ ਰਈ ਨਾ ਉਮੇ ਸਾਡਾ ਸਰੀਰ ਨਾ ਖ਼ਰਾਬ ਹੋਈ ਜਾਂਦਾ ਆਪਾਂ ਇੱਕ ਦਿਨ ਆਲਸ ਤੇ ਆਪਾਂ ਆਲਸੀ ਹੋ ਗਿਆ ਬੜੇ ਕਿ ਹਾਂ ਸਾਡੇ ਕੋਲ ਹੈਗੀ ਆ ਆਪਾਂ ਯੂਜ ਕਿਉਂ ਨਾ ਕਰੀਏ ਉਹ ਚੀਜ਼ ਦਾ ਹੁਣ ਰੋਟੀ ਦੇਖੋ ਰੋਟੀ ਮੇਕਰ ਬਣ ਗਈ ਰੋਟੀ ਬਣਾਣ ਬਸ ਮਸ਼ੀਨਾਂ ਚ ਅੱਜਕੱਲ ਪੇੜਿਆ ਰੱਖਿਆ ਰੋਟੀ ਬਣ ਕੇ ਬਾਹਰ ਆ ਹਨਾ ਆਟਾ ਗੁੰਜਣ ਵਾਲੀ ਚਲੀ ਗਈ ਨੇ ਵੀ
ਨਾ ਕੀ ਹੈ ਹਾਂ ਆਟਾ ਗੁੰਨਣ ਮਸ਼ੀਨ ਗਈ ਹੈ ਇੰਨੀ ਫੈਸਿਲਿਟੀ ਹੋ ਗਈ ਹੈ ਅੱਜ ਕੱਲ੍ਹ ਕੁਛ ਕਰਨ ਤੇ ਮਨ ਨੀ ਪੈ ਪਹਿਲੇ ਕੀ ਸੀ ਹਰ ਚੀਜ਼
ਆ
ਆਪਣੇ ਹੱਥਾਂ ਨਾਲ ਕਰਦੇ ਸੀ ਆਟਾ ਪੀਂਦੇ ਵੀ ਆਪਣੇ ਹੱਥਾਂ ਨਾਲ ਸੀ। ਘੁੰਦੇ ਸੀ ਰੋਟੀ ਹਾਂ
ਸ਼ਕੀਿਆ
ਹੁਣ ਇਸ ਵਾਰੀ ਹੁਣ ਕੁਛ ਹੈ ਹੀ ਨੀ ਗਾ ਹੁਣ ਲੋਕ ਕੀ ਕਹਿੰਦੇ ਸਭ ਕੁਛ ਰੈਡੀਮੇਟ ਹੀ ਹੋ ਜਾਏ।
ਹੁਣ ਨਾ ਇੱਕ ਤੇ ਦੇਖੋ ਸਾਰੀ ਨਾ ਮਿਲਾਵਟੀ ਮਿਲਾਵਟ ਆ ਗਈਆਂ ਨੇ, ਸਾਰੀ ਸਾਰਿਆਂ ਵਿੱਚ ਮਤਲਬ ਦਵਾਈਆਂ ਪਾ ਕੇ ਹੁਣ ਖੇਤਾਂ ਵਿੱਚ ਕੋਈ ਵੀ ਚੀਜ਼ ਬਣਦੀ ਏ ਨਾ ਸਬਜ਼ੀਆਂ ਕਿ ਤੁਸੀਂ ਆਟਾ ਲੈ ਲਉ ਲੈ ਲੋ ਕੁਛ ਵੀ ਬੰਦਾ ਉਹ ਸਾਰੇ ਹੀ ਇੰਜੈਕਸ਼ਨ ਨਾਲ਼ ਦਵਾਈਆਂ ਪਾ ਪਾ ਕੇ ਉਹਨੂੰ ਬਣਾਂਦੇ ਨੇ ਉਹ ਸਾਡੇ ਬੋਡੀ ਜਾਂਦਾ ਉਹ ਸਾਨੂੰ ਨਾ ਮਤਲਬ ਕੁਛ ਨਾ ਕੁਛ ਕੀਟਾਣੂ ਮਤਲਬ ਉਹ ਸਾਡੇ ਅੰਦਰ ਚਲੇ ਜਾਂਦੇ ਨੇ ਜਿੱਥੇ ਹਾਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਹਾਂਜੀ ਕਿਉਂਕਿ ਆਪਾਂ ਧੋ ਕੇ ਥੋ ਕਿ ਨੀ ਖਾਂਦੇ ਆਪਾਂ ਸਬਜ਼ੀ ਲਿਆਏ ਕੱਟੀ ਕੁਸੀ ਤੜਕੇ ਚ ਲਾ ਲੀ ਤੜਕਾ ਲਾਇਆ ਚ ਬਣ ਗ ਹਾਂਜੀ ਇਹ ਤੇ ਮਤਲਬ ਜਿੰਨੀ ਜਿੰਨੀ ਸਾਨੂੰ ਰੱਬ ਨੇਂ ਫੈਸਿਲਿਟੀ ਦੀਤ ਜਿਵੇਂ ਓਵੇਂ ਸਾਨੂੰ ਮਤਲਬ ਇੱਕ ਤਰ੍ਹਾਂ ਦੇ ਸਾਈਡ ਇਫੈਕਟ ਚੱਲਦੇ ਨੇ ਸਾਡੀ ਬੋਡੀ ਦੇ ਅੰਦਰ ਮਤਲਬ ਇੱਕ ਤੇ ਸਾਹ ਬੜਾ ਚਰਦਾ ਹੈਗਾ ਸਾਹ ਚੜ੍ਹ ਗਿਆ ਨਾ ਸਿਟੀ ਚੜ੍ਹ ਸਕਦੇ ਆ ਆਪਾਂ ਨਾ ਨੋਰਮਲ ਵੋਕ ਕਰ ਸਕਦੇ ਹੈਗੇ ਆ ਮਤਲਬ ਨਾਲ਼ ਹੀ ਕਹੇਗਾ ਸਾਨੂੰ ਲਿਫ਼ਟ ਮਿਲ ਜਾਏ ਆਪਾਂ ਛੇਤੀ ਘਰ ਪਹੁੰਚ ਜਾਈਏ ਬਸ
ਆਪਣੀ ਬੋਡੀ ਨੂੰ ਇੰਨਾ ਸੋਲ ਬਣਾ ਲਿਆ ਐ ਇੰਨਾ ਬੋਡੀ ਨੂੰ ਸੋਫਟ ਕਰਦਾ ਹੈ ਕਿ ਸਾਡੀ ਬੋਡੀ ਹਿ ਹੁਣ ਕੰਮ ਕਰਨ ਚ ਇੰਨੀ ਲੋ ਹੋ ਚੁੱਕੀ ਜੀ ਕਿ ਉਹ ਕੰਮ ਫੜਦੀ ਈ ਨੀ ਗੀ।
ਹਾਂਜੀ ਹਾਂਜੀ ਇਕ ਤੇ ਜਿਹੜੇ ਪੁਰਾਣੇ ਟਾਈਮ ਦੇ ਸੀਗੇ ਨਾ ਉਹ ਲੇਡੀਜ਼ ਮਤਲਬ ਕਰ ਲੈਂਦੀਆਂ ਸੀਗੀਆਂ ਮਤਲਬ ਕਿੰਨਾ ਕਿੰਨਾ ਘਾਹ ਪਿੰਡਾਂ ਵਿੱਚ ਦੇਖੋ ਘਾਹ ਹੁੰਦੇ ਸੀਗੇ ਘਾਹ ਨੂੰ ਸਿਰ ਤੇ ਰੱਖ ਕੇ ਜਾਣਾ ਕਿੰਨੇ ਕਿੰਨੇ ਕਿਲੋਮੀਟਰ ਪੰਜ ਪੰਜ ਕਿਲੋਮੀਟਰ ਹਨਾ ਘਰ ਆ ਕੇ ਰੋਟੀ ਆਪ ਚ ਆਟਾ ਪੀਸਣਾ ਫਿਰ ਆਟਾ ਗੁੰਨਣਾ ਫਿਰ ਰੋਟੀ ਬਣਾ ਨੀ ਉਹ ਵੀ ਚੁੱਲ੍ਹੇ ਤੇ। ਪਹਿਲੇ ਕਿਹੜੇ ਗੈਸ ਹੁੰਦੇ ਸੀਗੇ ਸਟੋਵ ਹੁੰਦੇ ਸੀਗੇ ਇਹ ਤਾਂ ਹੁਣ ਚੱਲੇ ਨੇ ਚੁੱਲੇ
ਹਮ ਸਾਡੇ ਪਾਪਾ ਹੋਣੀ ਸੀ ਪਹਿਲੇ ਫੈਕਟਰੀ ਦਾ ਸਾਰਾ ਕੰਮ ਕਰਨਾ ਫੇਰ ਉਹਨਾਂ ਨੇ ਮੱਝ ਨੂੰ ਪੱਠੇ ਪਾਣੇ ਧਾਰ ਝੋਣੀ ਦੁੱਧ ਦੁੱਧ ਕੱਢਣਾ ਮਤਲਬ ਇੰਨਾ ਸੀ ਅੱਜ ਕੱਲ੍ਹ ਕੋਈ ਕਰਕੇ ਈ ਨੀ ਰਾਜੀ ਅੱਜ ਕਹਿੰਦੇ ਆ ਪੈਕਟ ਵਾਲੇ ਦੁੱਧ ਲੈ ਲਓ ਬਸ।
ਬਿਲਕੁਲ ਉਹ ਪਾਊਡਰ ਚੱਲ ਗਿਆ ਹੈ ਪਾਊਡਰ ਵਾਲੇ ਦੋ ਪਾ ਪਾਊਡਰ ਪਾਇਆ ਪਾਣੀ ਪਾਇਆ ਲੂ ਮੋਨੂੰ ਹਲਾਇਆ ਔਰ ਦੁੱਧ ਬਣ ਗਿਆ।
ਹਮ ਅੱਜ ਕੱਲ੍ਹ ਬੱਚਿਆਂ ਲਈ ਵੀ ਇੰਨੀ ਮਿਲਾਵਟੀ ਚੀਜ਼ ਹੈ ਕਿ ਅਸੀਂ ਬੱਚਿਆਂ ਨੂੰ ਵੀ ਨਹੀਂ ਕੁਛ ਦੇ।
ਬਿਲਕੁਲ- ਬਿਲਕੁਲ ਦੇਖੋ ਹੁਣ ਜਿਹੜਾ ਬੱਚਾ ਮਤਲਬ ਹੁੰਦਾ ਨਾ ਬੋਨ ਹੁੰਦਾ ਨਾ ਉਹਨੂੰ ਵੀ ਦੇਖੋ ਡਾਕਟਰਸ ਕਿੰਨੀ ਦਵਾਈਆਂ ਦਿੰਦੇ ਨੇ ਹਨਾ ਉਹਨੂੰ ਅੰਦਰ ਮਸ਼ੀਨਾਂ ਵਿੱਚ ਰੱਖਦੇ ਨੇ। ਤੁਸੀਂ ਬਿਮਾਰ ਹੋ ਜਾਓਗੇ, ਇਨ
ਹੂੰ।
ਨੂੰ ਇਹ ਨੀ ਖੀ ਲਾਣਾ ਨਾਲੇ ਛੋਟੇ ਮੈਡਿਸੀਜ ਦੇ ਦੇਂਦੈ ਨੇ ਉਹ ਬੱਚਾ ਸੋਹ ਜਾਂਦਾ ਨਾ, ਸਰਦੀ ਸਰਦੀ ਆਏਗੀ ਬਿਮਾਰ ਪੈ ਜਾਏਗਾ, ਗਰਮੀ ਆਏਗੀ ਤਾਂ ਬਿਮਾਰ ਪੈ ਜਾਏਗਾ।
ਅੱਜ ਕੱਲ ਬੱਚੇ ਕਹਿੰਦੇ ਆ, ਬੱਚੇ ਨੂੰ ਬੋਟਲ ਨੀ ਲਗਾਣੀ। ਬਾਹਰ ਦਾ ਦੁੱਧ ਨੀ ਦੇਣਾ, ਬੱਚੇ ਨੂੰ ਇਹ ਨੀ ਖਿਲਾ ਨਾ ਉਹ ਨਹੀਂ ਖਿਲਾਣਾ ਹਾਲਾਂਕਿ ਬੱਚੇ ਨੂੰ ਹਰ ਚੀਜ਼ ਖਿਲਾਣੀ ਚਾਹੀਦੀ ਹੈ ਬੱਚਾ ਸ਼ੁਰੂ ਤੋਂ ਈ ਡਾਇਜਸਟ ਕਰ ਸਕ
ਬਿਲਕੁਲ ਇਹਨਾਂ ਮਤਲਬ ਕੁੱਝ ਸਾਡੇ ਪੇਰੈਂਟਸ ਵੀ ਇ- ਦਾ ਹੁੰਦੇ ਨੇ ਮਤਬ ਤੁਹਾਨੂੰ ਨੀ ਪਤਾ ਹੈਗਾ। ਬਈ ਅਸਾਂ ਆਪਾਂ ਮਤਲਬ ਪਹਿਲੇ ਨਹੀਂ ਸਾਨੂੰ ਪਤਾ ਏ ਨੋਲੈਜ। ਕਿਵੇਂ ਹੁੰਦੀ ਹੈਗੀ ਤੁਸੀਂ ਇਹ ਕਰੋ ਤੁਸੀਂ ਉਹ ਨਾਂ ਕਰੋ, ਉਹਨਾਂ ਦੇ ਕਹਿਣਾ ਆਪਾਂ ਨਹੀਂ ਪਿਲਾਂਦੇ ਫੇਰ ਬਾਅਦ ਚ ਸਾਨੂੰ ਦਿੱਕ- ਤਾਂ ਹੋਂਦੀਆਂ ਨੇ ਬੱਚਾ ਖਾਂਦਾ ਨੀ ਰੋਟੀ ਨੀ ਖਾਂਦਾ, ਕਿਉਂ ਨੀ ਖਾਂਦਾ ਆਪਾਂ ਹੀ ਨੀ ਖਿਲਾਈਆਂ।
ਆਪਾਂ ਹੀ ਨੀ ਖਿਲਾਈ, ਸ਼ੁਰੂ ਤੋਂ ਹੀ ਬਾਹਰ ਦੇ ਸਵਾਦ ਪਾਤੇ ਪੀਜ਼ਾ ਖਵਾ ਦੋ ਚੋਮਿਨ ਖਵਾ ਦੋ ਏ ਸਭ ਖਵਾ ਦੋ, ਉਹ ਬੱਚਾ ਫੇਰ ਕਰ ਈ ਨੀ ਪਾਂਦਾ ਫਾਸਟ ਫੂਡ ਬੋਤ ਜਾਦਾ ਅੱਜ-ਕੱਲ ਬੱਚਾ ਘਰ ਦੀ ਰੋਟੀ ਖਾਣਾ ਪਸੰਦ ਈ ਨਹੀਂ ਕਰਦਾ, ਔਰ ਸੰਡੇ ਨੂੰ ਤੇ ਕਹਿੰਦੇ ਆ ਕਿ ਸੰਡੇ ਨੂੰ ਤੇ ਘਰ ਖਾਣੀ ਹੀ ਨਹੀ‌। ਸੰਡੇ ਨੂੰ ਤਾਂ ਬਾਹਰ ਹੀ ਜਾਣਾ ਖਾਣ।
ਜੀ ਬਿਲਕੁਲ ਅਸੀਂ ਸਾਰੇ ਘਰ ਦੇ ਸਭ ਘਰ-ਘਰ ਏਹੀ ਹੈਗਾ। ਵੱਡੇ-ਛੋਟੇ ਬਜ਼ੁਰਗ ਸਭ ਨੂੰ ਹੁੰਦਾ, ਕਿ ਹਾਂ ਕੁਛ ਚਟ- ਪਟਾ ਲਿਆਓ ਬਜ਼ਾਰੋਂ, ਘਰ ਨੀ ਬਣਾਂਦੇ ਹਾਂਜੀ।
ਐਦਾ ਹੀ ਹੁੰਦਾ ਸਾਰੇ ਬੱਚੇ ਐਵੇਂ ਹੀ ਐ। ਮੌਸਮ ਕਰਕੇ ਵੀ ਕੁਛ ਨਾ ਕੁੱਛ ਐ ਹੀ ਹੋ ਰਿਹਾ ਬੱਚਿਆਂ ਨੂੰ ਹੁਣ ਬਾਰਿਸ਼ -ਹੁਣ ਬਾਰਿਸ਼ ਹੋਏਗੀ ਤੇ ਫੇਰ ਦਿਲ ਕਰਦਾ ਹੈ, ਕੁੱਛ ਮਿੱਠਾ ਆਏ ਪ- ਪਕੌੜੇ ਬਣਨੇ ਕੁੱਛ ਏਦਾਂ ਦਾ ਕੁੱ ਗਰਮੀ ਹੋਏਗੀ। ਤੇ ਦਿਲ ਕਰਦਾ ਯਾਰ ਐਸਕਰ੍ਰੀਮ ਖਾਈਏ ਠੰਡਾ ਕੁਛ ਖਾਈਏ। ਮਤਲਬ ਮੌਸਮ ਹੀ ਜੀ ਜਾਂ ਅਸੀਂ ਠੰਡਾ ਖਾਵਾਂਗੇ, ਗਰਮ ਖਾਵਾਂਗੇ ਸਾਡੇ ਗਲੇ ਫੜੇ ਜਾਏਗੇ। ਗਲੇ ਖ਼ਰਾਬ ਹੋਜੇਗੇ, ਫੇਰ ਫੀਵਰ ਹੋਏਗਾ ਫੇਰ ਡੌਕਟਰ ਕੋਲ ਜਾਓ। ਜਾਂ ਬੋਡੀ ਪੇਨ ਹੋਏਗਾ। ਹਾਂ, ਜਾਂ ਬੋਡੀ ਪੇਨ ਹੋ ਜੇ ਗਾ ਜਾਂ ਜ਼ਿਆਦਾ ਤੁ ਬੱਚੇ ਫੀਰੇ ਗੇ ਕੁਛ ਹੋਏਗਾ ਬੋਟ, ਬੱਚਿਆਂ ਨੂੰ ਅੱਜ ਕੱਲ ਐਲਰਜੀ ਹੋਣ ਲੱਗ ਜਾਂਦੀ ਏ ਬੱਚਿਆਂ ਤੇ ਫੇਸ ਤੇ ਨਾ ਵਾਈਟ-ਵਾਈਟ ਜੇ ਦਾਗ ਨਿਕਲਣ ਲੱਗ ਜਾਂਦੇ ਆ ਧੁੱਪ ਕਰਕੇ, ਕੈਲਸ਼ੀਅਮ ਦੀ ਕਮੀ ਵੀ ਹੋ ਜਾਂਦੀ ਏ। ਬੱਚਿਆਂ ਨੂੰ।
ਹਾਂਜੀ-ਹਾਂਜੀ।
ਬੱਚੇ ਵੀ ਇੰਨੇ ਜਾਦਾ ਹੋ ਗਏ ਦੇ ਆ ਕਿ ਉਹਨਾਂ ਨੂੰ, ਇੰਨੇ ਨਾਜੂਕ ਏ ਬੱਚੇ ਵੀ ਉਹਨਾਂ ਨੂੰ ਗਰਮੀ ਚ ਨਿਕਲਣਾ ਵੀ ਬੜਾ ਔਖਾ ਲੱਗਦਾ। ਅੱਜ ਕੱਲ ਦੇ ਬੱਚੇ ਗਰਮੀ ਚ ਕਹਿੰਦੇ ਆ ਅਸੀਂ ਨਿਕਲਣਾ ਹੀ ਨਹੀਂ।